ਹੈਲੋ
ਹਾਂਜੀ ਮੈਮ ਸਸਰੀ ਕਾਲ ਹੋਰ ਕਿੱਦਾਂ? ਠੀਕ ਓ? ਬਸ ਵਧੀਆ, ਕੀ ਕਰਦੇ?
ਕੁਛ ਨੀ ਬਸ ਵੇਲੇ।
ਬਸ ਅਸੀਂ ਵੀ ਓ ਰਾਸ਼ਨ ਲਿਆਂਦਾ ਸੀਗਾ ਫੇਰ ਓ ਕਰਦੇ ਪਏ ਹਾਂ ਥੋੜ੍ਹਾ ਬੋਤਾ ਟਕਾਨੇ ਪਏ ਆ ਸਮਾਨ।
ਅੱਛਾ ਜੀ ਠੀਕ ਆ ਅੱਛਾ ਜੀ।
ਸੁਣਾਓ?
ਬਸ ਹੋਰ-ਹੋਰ ਵੇਂਲੇ ਐ। ਗਰਮੀ ਹੈ ਫੇਰ ਹੋਰ।
ਅੱਛਾ ਬੜੀ ਜਲਦੀ ਖਾ ਲੈਂਨੇ ਰੋਟੀ।
ਹਾਂ ਮੈਂ ਫੇਰ ਉਥੋ ਦੁਕਾਨ ਤੋਂ ਆਣਾ ਹੁੰਦਾ ਫੇਰ ਮੈਂ ਖਾ ਲੈੈਨੀ ਹੁੰਨੀ ਘਰ ਦੇ ਈ ਲੇਟ ਖਾਣ ਓਨਾਂ ਨੂੰ ਦਸ-ਸਾਢੇ ਹੋ ਜਾਂਦੇ।
ਹੂੰ ਅੱਛਾ-ਅੱਛਾ ਸਈ ਆ ਚਲੋ। ਜਲਦੀ ਖਾ ਕੇ ਨਾਲੇ ਏ ਆ ਨਾ ਵੀ ਵੇਲੇ ਹੋ ਕੇ ਜੋ ਮਰਜ਼ੀ ਕਰਦੇ ਰੋ।
ਕਰਲੋ, ਹਾਂਜੀ ਓ ਤਾਂ ਹੈ।
ਫੇਰ ਨੀ ਕੋਈ ਵੀ ਦਿੱਕਤ ਹੁੰਦੀ ਐ
ਹਾਂਜੀ, ਇੱਕ ਫਿਰ ਗਰਮੀ ਬੜੀ ਆ। ਦਿਲ ਵੀ ਨੀ ਕਰਦਾ ਕੁਛ ਕਰਨੇ ਨੂੰ ਹਾਂਜੀ।
ਅੱਜ ਕੁੱਝ ਜਾਦਾ ਈ ਐ ਵੈਸੇ ਓਦਾਂ ਮੀਂਹ-ਮੂਹ ਪੈਂਦੇ ਰੇ ਤਾਂ ਠੰਡਾ-ਠੰਡਾ ਸੀਗਾ।
ਹਾਂ ਆ ਦੋ ਕ ਦਿਨ ਜਦੋਂ ਮੀਂਹ ਲਗਾਤਾਰ ਪੇ ਰੇ ਆ ਹੁਣ ਲਗਾਤਾਰ ਦੋ ਦਿਨ ਧੁੱਪ ਨਿਕਲਦੀ ਪਈ ਆ ਉਤੇ ਮੌਸਮ ਐਨਾ ਚਿਪ-ਚਪਾ ਹੋਇਆ ਪਿਆ।
ਹੋਰ ਕੀ ਨਈ ਮੀਂਹ ਤਾਂ ਬੋਤ ਪੈਂਦੇ ਪਏ ਆ।
ਹਾਂਜੀ।
ਮੀਂਹ ਤਾਂ ਪੈਂਦੇ ਆ ਪਰ ਏ ਆ ਔਖਾ ਹੋ ਜਾਂਦਾ ਕੰਮ ਆਲਿਆਂ ਨੂੰ
ਮੀਂਹ ਪੈ ਕੇ ਨਾਲ ਈ ਧੁੱਪ ਨਿਕਲ ਜਾਂਦੀ ਏ।
ਹੂੰ ਆਣਾ-ਜਾਣਾ ਔਖਾ ਹੋ ਜਾਂਦਾ।
ਹਾਂਜੀ ਓ ਤਾਂ ਹੈ।
ਹੋਰ ਕੀ।
ਮੇਰੀ ਵੀ ਦੁਕਾਨ ਤੋਂ ਕਿੰਨੀਆਂ ਛੁੱਟੀਆਂ ਹੋ ਗਈਆਂ ਮੀਂਹ ਕਰਕੇ
ਏ ਚਲੋ ਹੁਣ ਉਹਨਾਂ ਨੂੰ ਵੀ ਸਮਝਣਾ ਚਾਈਦਾ, ਹੁਣ ਅਸੀਂ ਜਾਣ ਕੇ ਥੋੜ੍ਹੀ
ਉਹੀ ਨਾ ਫੇਰ ਸਮਝਦੇ ਨੀ ਨਾ ਉਹ ਫੇਰ
ਅਗਲੇ ਨੇ ਤਾਂ ਪੈਸੇ ਕੱਟਣੇ ਆਉਣਾ ਨੈ ਤਾਂ
ਹੂੰ, ਉਹ ਤਾਂ ਹੈ।
ਹੋਰ ਕੀ
ਪਹਿਲਾਂ ਪਰਸੋਂ ਵੀ ਇਧਰ ਮੈਂ ਤਿਆਰ ਹੋਈ ਸੀਗੀ ਪਹਿਲਾਂ ਉੱਧਰ ਹੁਸ਼ਿਆਰਪੁਰ ਵਾਲੀ ਸਾਈਡ ਲੱਗਾ ਰਿਹਾ ਆਪਣੇ ਸ਼ਹਿਰ
ਹੂੰ, ਹੂੰ, ਹੂੰ
ਤੇ ਬਾਅਦ ਵਿੱਚ ਸਾਡੇ ਇੱਧਰ ਲੱਗ ਪਿਆ
ਅੱਛਾ।
ਹਾਂਜੀ। ਹਾਂਜੀ ਔਖਾ ਹੋ ਜਾਂਦਾ ਏਦਾਂ ਮੀਂਹ ਚ ਜਾਣਾ
ਮੀਂਹ ਦੇ ਵਿੱਚ ਸਹੀ ਕੇ ਜਾਣਾ ਤਾਂ ਬਹੁਤ ਔਖਾ ਹੋਦੈ
ਆਟੋ ਵਾਲੇ ਵੀ ਨੀ ਤੁਆਨੂੰ ਪਤਾ ਮਿਲਦੇ ਹੈਗੇ
ਉਹ ਜਾਂਦੇ ਵੀ ਨੀ ਆਟੋ ਵਾਲੇ ਅੱਛਾ ਇੰਨੇ ਢੀਠ ਹੋ ਗਏ ਆ, ਹੁਣ ਅੱਜ-ਕੱਲ੍ਹ
ਸਾਡੇ ਇੱਧਰ ਸੜਕਾਂ ਬਣਦੀਆਂ ਪਈਆਂ ਨਾ, ਉਹ ਫੇਰ ਮੀਂਹ ਪੈ ਜਾਂਦਾ ਫੇਰ ਚਿੱਕੜ ਹੋ ਜਾਂਦਾ
ਆਏ-ਹਾਏ ਫੇਰ ਤਾਂ ਕੁੱਝ ਜ਼ਿਆਦਾ ਹੀ ਚਿੱਕੜ ਹੋ ਜਾਂਦਾ ਹੋਣਾ
ਹਾਂ ਉਹ ਤਾਂ ਹੈ ਫੇਰ ਬਹੁ ਹੋਰ ਜ਼ਿਆਦਾ ਔਖਾ ਹੋ ਜਾਂਦਾ
ਤੁਸੀਂ ਮਤਲਬ ਕਿ ਪਿੰਡ-ਪੁੰਡ ਤੋਂ ਜਾਂਦੇ ਣੇ ਨਾ ਦੂਰੋਂ
ਹਾਂਜੀ ਹਾਂਜੀ ਪਿੰਡੋਂ ਈ ਘੰਟਾ ਲੱਗ ਜਾ- ਘੰਟਾ ਲੱਗ ਜਾਂਦਾ ਨਾ ਪਹੁੰਚਣ ਨੂੰ ਸਾਨੂੰ
ਉਏ-ਹੋਏ ਇਹ ਤਾ ਔਖਾ ਹੈ ਈ।
ਔਖਾ ਹੋ ਜਾਂਦਾ ਅੱਛਾ, ਹੋਰ ਵਧੂ ਹਮ।
ਇਹ ਥੋੜੇ ਜਿਹੇ ਤਾਂ ਮੰਨਦੇ ਹੀ ਨਈ ਹੋਣੇ।
ਨਾ ਪਨਾ, ਪਤਾ ਹਜੇ ਇੱਕ ਉਹ ਕੀ ਸਾਡੇ ਪਿੰਡ ਦੇ ਐ ਫਿਰ ਬੀ ਨੀ ਬਹੁਤਾ ਏਦਾਂ ਕਰਦੇ ਐ
ਆਪਣੇ ਪਿੰਡਾਂ ਲਈ ਤਾਂ ਜ਼ਿਆਦਾ ਠੰਗਦੇ ਹੁੰਦੇ ਐ।
ਹਾਂ ਬਾਹਰ ਆਵੇ ਤਾਂ ਕਹੋ, ਹਜੇ ਫੇਰ ਥੋੜ੍ਹਾ ਬਹੁਤਾ ਕਰ ਲੈਂਦੇ ਪਿੰਡ ਵਾਲੇ ਨੀ ਜਿਆਦਾ ਕਰਦੇ
ਭੂਸ ਪਈ ਹੁੰਦੀ ਐ ਨਾ ਪੈਸੇ ਕਮਾਣ ਦੀ
ਹਮ, ਇੱਕ ਨਾਲੇ ਜਦੋਂ ਥੋੜਾ ਕੰਮ ਚੱਲਣ ਲੱਗ ਪੈਂਦਾ ਫਿਰ ਥੋੜਾ ਜਿਆਦਾ ਉਹੋ ਹੋ ਜਾਂਦੈ ਐ। ਹੋਰ ਤੁਆਡੇ ਵਾਲੀ ਸਾਈਡ ਕਿੱਦਾਂ ਗਰਮੀ?
ਆਪਣਿਆਂ ਕੋਲੋਂ ਮੈਂ ਕਿਹਾ ਜ਼ਿਆਦਾ ਨਾ ਲਵੋ ਥੋੜੇ ਲੈ ਲੋ ਭਾਵੇਂ
ਹਾਂ ਪਰ ਕੀ ਕਹਿ ਸਕਦੇ ਆ ਚਲੋ। ਅੱਜ-ਕੱਲ ਕੋਈ ਬਣਦਾ ਆਪਣਾ
ਲੈ
ਹੋ ਤਾਂਡੇ ਵਾਲੀ ਸਾਈਡ ਕਿੱਦਾਂ ਗਰਮੀ ਦਾ?
ਹੋਰ ਸੁਣਾਓ ਮੈਂ ਕੇਆ ਗੱਲਬਾਤ?
ਗੱਲ ਬਾਤ ਵਧੀਆ ਤਾਂਡੇ ਵੱਲ ਗਰਮੀ ਕਿੱਦਾਂ ਹੈਗੀ ਮੀਂ ਮੂ।
ਗਰਮੀ ਤਾਂ ਵਾਧੂ ਆ ਸਾਡੇ ਅੱਲ ਵੀ।
ਅੱਛਾ ਜੀ।
ਗਰਮੀ ਯਾਰ ਹੁਣ ਹੋਣੀ ਆ ਏਨਾਂ ਦੇ ਮੌਸਮ ਈ ਏਹੀ ਚੱਲਦੇ ਪਏ ਗਰਮੀ ਆਲੇ।
ਹੂੰ, ਹੁਣ ਬਰਸਾਤਾਂ ਸ਼ੁਰੂ ਹੋ ਗਈਆਂ।
ਬਰਸਾਤਾਂ ਵੋ ਗੰਦੀਆਂ।
ਹਾਂ ਚਿਪ ਚਿਪਾ ਜਾ ਮੌਸਮ ਹੋ ਜਾਂਦਾ ਨਾ ਥੋੜਾ ਇਸ ਕਰਕੇ ਫਿਰ ਔਖਾ ਹੋ ਜਾਂਦਾ। ਹੂੰ। ਨਈ ਸਰਦੀਆਂ ਈ ਸਈ। ਉੱਪਰ ਗਿਰੀਆਂ
ਗਰਮੀਆਂ ਚ ਬੋਤ ਔਖਾ ਹੋ ਹੁੰਦਾ।
ਸਰਦੀ ਚਲੇ ਨਾਲੇ ਚਲੋ ਕੱਪੜੇ ਕੁੱਪੜੇ ਪਾ ਕੇ ਬੈਠੇ ਰਓ ਬੰਦਾ ਹਾਂ। ਗਰਮੀਆਂ ਨੂੰ ਏਦਾਂ ਹੋ ਜਾਂਦਾ ਕਿ ਹਾਂ ਚਿਪ-ਚਿਪ-ਚਿਪ ਬੋ ਹੋ ਜਾਂਦਾ।
ਪਤਾ ਨੀ।
ਹਾਂਜੀ। ਹੋਰ ਬਸ ਵਧੀਆ ਤੁਸੀਂ ਸੁਣਾਓ, ਘਰ ਦੇ ਕਿੱਦਾਂ?
ਘਰ ਦੇ ਬਸ ਲੱਗੇ ਪੇ ਆ ਫੋਨਾਂ-ਫੋਨਾਂ ਤੇ ਇੱਧਰ-ਉਧਰ ਗੱਲਾਂ ਕਰਨ।
ਅੱਛਾ ਜੀ ਰੋਟੀ ਪਾਣੀ ਖਾ ਲਿਆ?
ਹੋਰ ਰੋਟੀ ਪਾਣੀ ਬਸ ਖਾ ਈ ਲੈਣਾ ਹੁਣ ਬਸ।
ਅੱਛਾ ਜੀ।
ਹਲੇੇ ਤਾਂ ਸਮਾਨ ਟਕਾਨੀ ਪੀ ਆ ਫਿਲਹਾਲ।
ਅੱਛਾ।
ਫੇਰ ਕੱਠਾ ਈ ਲੇ ਆਈ ਦਾ ਨਾ ਫੇਰ ਓ ਫੇਰ ਹੁਣ ਟਕਾਨ ਨੂੰ ਹੋ
ਹਾਂਜੀ-ਹਾਂਜੀ ਫਿਰ ਥੋੜਾ ਥੋੜੇ ਦੀ ਬਕਤ ਵੀ ਨੀ ਹੁੰਦੀ ਐ। ਕੱਠਾ ਈ ਲਿਆਓ ਨਾ ਫਿਰ ਸਈ ਰੈਂਦਾ ਆ।
ਥੋੜੇ ਨਾਲ ਯਾਰ ਫਿਰ ਸਰਦਾ ਵੀ ਨੀ ਹੈਗਾ ਫਿਰ।
ਹਾਂ ਨਈ ਸਰਦਾ। ਪਤਾ ਕੀ ਅੱਜ-ਕੱਲ ਨਾਲੇ ਜਿੱਦਾਂ ਗਰਮੀ ਐ ਨਾ ਪਤਾ ਵੀ ਨੀ ਲਗਦਾ ਬੰਦਾ ਕੀ ਬਣਾਵੇ, ਕੀ ਨਾ। ਕੋਈ ਸਬਜ਼ੀ ਪਈ ਹੋਵੇ ਦਿਖਦੀ ਹੋਵੇ ਨਾ ਹਾਂ ਪਈ ਐ ਬੰਦਾ ਬਣਾ ਲੈਂਦਾ ਐ।
ਏ ਤਾਂ ਹੈ ਬਿਲਕੁੱਲ।
ਹੂੰ ਆਹੀ ਤਾਂ ਦੋ-ਚਾਰ ਚੀਜ਼ਾਂ ਰੈ ਗਈਆਂ ਗੀਆਂ ਖਾਣ ਆਲੀਆਂ।
ਖਾਣ ਆਲੀਆਂ ਸਬਜ਼ੀਆਂ ਸੁਬਜ਼ੀਆਂ ਤਾਂ ਹੈ ਨੀ ਆ ਦਾਲਾਂ ਈ ਜ਼ਿਆਦਾਤਰ ਬਣਦੀਆਂ ਹੁੰਦੀਆਂ ਗਰਮੀਆਂ ਚ।
ਹੂੰ ਓ ਤਾਂ ਹੈ। ਜਾਂ ਠੰਡੀਆਂ ਚੀਜ਼ਾਂ ਹੋਗੀਆਂ ਜਿਦਾਂ ਘੀਆ ਵਗੈਰਾ ਹੋ ਗਈਆਂ, ਤੋ ਰੀਆਂ ਹੋ ਗਈਆਂ ਐਦਾਂ।
ਏਹੀ ਐ ਗਰਮੀਆਂ ਦੇ ਵਿਚ ਕਰਨਾ ਵੀ ਕੀ।
ਮੁੜ-ਮੁੜ ਕੇ ਉਹੀ ਸਬਜ਼ੀਆਂ ਖਾਣ ਨੂੰ ਨਾ ਦਿਲ ਵੀ ਨੀ ਕਰਦਾ ਪਿਆ।
ਹੂੰ।
ਹੋਰ ਤੁਹਾਡੇ ਘਰ ਦੇ ਸੋਗੇ?
ਨਾ-ਨਾ ਹਜੇ ਕਿੱਥੇ ਹਜੇ ਤਾਂ ਏਨਾਂ ਨੇ ਰੋਟੀ ਰੁਟੀ ਖਾਣੇ ਨੂੰ ਦਸ, ਸਾਢੇ ਦਸ ਕਰਨੇ ਨੇ।
ਅੱਛਾ ਹਲੇ ਖਾਂਦੇ ਵੀ ਆ, ਕੀ ਖਾ ਲਈ ਆ
ਨਹੀਂ ਖਾਣੀ ਆ ਹਜੇ, ਗਿਆਰਾਂ ਵੱਜ ਜਾਂਦੇ ਇਹਨਾਂ ਨੂੰ ਘਰਦਿਆਂ ਨੂੰ ਤਾਂ, ਹੋਰ, ਮੈਂ ਖਾ ਲੈਂਨੀ ਹੁੰਦੀ।
ਅੱਛਾ -ਅੱਛਾ।
ਫੇਰ ਆਪਣਾ ਦੇ ਵਿਹੜੇ ਥੋੜੀ ਸੈਰ- ਸੁਰ ਕਰ ਲੈਣੀ।
ਕਿੰਨਾ ਕੁ ਮਤਲਬ ਕਿ, ਕਿੰਨੇ ਕ ਵਜੇ ਸੋ ਜਾਨੇ।
ਅਹ, ਗਿਆਰਾਂ ਸਾਢੇ ਗਿਆਰਾਂ ਤਾਂ ਹੋ ਹੀ ਜਾਂਦੇ।
ਸੂਨ ਹੋਈ ਜਾਣ
ਹਾਂਜੀ, ਪਤਾ, ਚਾਹੇ ਜਿੰਨਾ ਆਪਾਂ ਕਹਿ ਲਈਏ ਨਾ ਕਿ ਹਾਂ ਅੱਜ ਆਪਾਂ ਜਲਦੀ ਸੋ ਸੋਏ ਨਾ ਜਲਦੀ ਸੋਣਾ, ਓਨਾ ਹੀ ਲੇਟ ਹੁੰਦਾ।
ਹੁੰਦਾ ਨੀ।
ਪਾਈ ਦਾ ਹਰਬੰਸ ਦਾ, ਹਾਂ।
ਕੰਮ ਵੀ ਨੀ ਮੁੱਕਦਾ ਸਾਡਾ ਤਾਂ ਜਲਦੀ
ਹਾਂ, ਨਿੱਕੇ- ਨਿੱਕੇ -ਨਿੱਕੇ -ਨਿੱਕੇ ਕੰਮ ਬਥੇਰੇ ਹੁੰਦੇ ਆ। ਕੋਈ ਉਹ ਸਮਾਨ ਚੱਕ ਕੇ ਰੱਖ ਲੋ, ਕੋਈ ਦੁੱਧ ਗਰਮ ਕਰ ਲੋ, ਕਦੀ ਕੁਛ ਕਰਲੋ, ਨਿੱਕੇ- ਨਿੱਕੇ ਕੰਮ ਬਥੇਰੇ ਹੋ ਜਾਂਦੇ।
ਸਾਡੇ ਤਾਂ ਆਪਣੇ ਇੱਦਾਂ ਹੀ ਆ।
ਫਿਰ ਭਾਂਡੇ- ਭੂੰਡੇ ਧੋ ਕੇ ਏਦਾਂ ਸੌਣਾ ਹੁੰਦਾ, ਫੇਰ ਐਦਾਂ ਵੱਜ ਹੀ ਜਾਂਦੇ ਆ ਗਿਆਰਾਂ ਤਾਂ
ਹੋਰ -ਹੋਰ ਇਹ ਤਾਂ ਹੈ ਗਿਆਰਾਂ ਤਾਂ ਅੱਛਾ ਹੁਣ ਅੱਜ -ਕੱਲ ਪਤਾ ਹੀ ਨੀ ਲੱਗਦਾ ਕਦੋਂ ਵੱਧ ਜਾਂਦੇ ਆ।
ਪਤਾ ਹੀ ਨੀ ਲਗਦਾ, ਮਤਲਬ ਕਿ ਅਹ ਤੁਸੀਂ ਲਾ ਲਓ ਅ ਦੋ ਢਾਈ ਦਾ ਟਾਈਮ ਹੋਊਗਾ ਜਾਂ ਵੱਧ ਤੋਂ ਵੱਧ ਤਿੰਨ ਚਾਰ ਦਾ ਉਹ ਦੁਬਾਰਾ ਦਿਨ ਨਠਾ ਹੀ ਜਾਂਦਾ। ਪਤਾ ਹੀ ਨੀ ਲੱਗਦਾ ਦਿਨ ਦਾ, ਕਦੋਂ ਨਿਕਲ ਜਾਂਦਾ।
ਪਤਾ ਲੱਗਦਾ ਟੈਮ ਦਾ
ਹਾਂਜੀ ਓ ਤਾਂ ਹੈ, ਫਿਰ ਨੀ ਪਤਾ ਲੱਗਦਾ, ਕਦੋਂ ਦਿਨ ਨਿਕਲ ਜਾਂਦਾ ਸਾਰਾ
ਹੋਰ -ਹੋਰ ਇਹ ਤਾਂ ਹੈ।
ਹਮ, ਹੋਰ ਤਾਡੇ ਘਰਦੇ ਕੀ ਕਰਦੇ।
ਘਰ ਦੇ ਬਸ, ਰੋਟੀ ਹਲੇ ਖਾਣੀ ਆ, ਅਸੀਂ ਸਮਾਨ ਟਕਾਨੀ ਵੀ ਆ। ਖਾ ਸਮਾਨ ਟਿਕਾਣ -ਟੁਕੋਣ ਤੋਂ ਬਾਅਦ ਫੇਰ ਦੇਖਦੇ ਆ, ਖਾਂਨੇ ਆ।
ਠੀਕ ਐ, ਤੁਸੀਂ ਵੀ ਲੇਟ ਹੀ ਖਾਂਨੇ ਆ ਹਨਾ।
ਬਹੁਤ ਸਾਡਾ ਤਾਂ ਬੋਤ
ਅੱਛਾ ਜੀ, ਚਲੋ।
ਕਰਨਾ ਵੀ ਕੀ, ਜਲਦੀ ਸੌ ਕੇ।
ਹਾਂ, ਉਹੀ ਨਾ।
ਹੋਰ ਕੀ, ਜਲਦੀ ਸੌ ਕੇ ਫਿਰ ਸਵੇਰੇ ਉਹੀ ਹਾਲ ਹੁੰਦਾ। ਦੇਦੀਆ ਸਵੇਰੇ ਮੇਰੇ ਕੋਲ ਵੀ ਕਿਸੇ ਕਸਟਮਰ ਨੇ ਆਉਣਾ ਵਾ।
ਉਹਨਾਂ ਨੂੰ
ਨਹੀ -ਨਹੀ ਸਵੇਰੇ। ਹੋਰ ਕੀ, ਉਹਨਾਂ ਨੇ ਹੇਅਰ ਸਟਾਈਲ ਵਗੈਰਾ ਕਰਵਾਣੇ ਹੁਣ
ਅੱਛਾ ਜੀ, ਤੁਸੀ ਹੋਮ ਸਰਵਿਸ ਵੀ ਕਰਦੇ ਹੋ
ਹੋਮ ਸਰਵਿਸ ਵੀ ਕਰ ਲਈਦੀ ਆ, ਵੈਸੇ ਤਾ ਘੱਟ ਈ ਕਰੀਦੀ ਆ, ਜੇ ਕੋਈ ਆ ਜਾਵੇ ਤਾਂ ਫੇਰ ਕਰ ਵੀ ਲਈਦੀ
ਨਹੀ- ਨਹੀ ਚਲੋ ਵਧੀਆ ਗੱਲ ਐ, ਬੰਦਾ ਆਪਣਾ, ਸਗੋਂ ਆਪਣਾ ਜਾਦਾ ਹੱਥ ਖੁੱਲ ਜਾਂਦਾ ਨਾ ਕੰਮ 'ਚ ਸਪੀਡ ਹੋ ਜਾਂਦੀ ਆਪਣੀ, ਹਾਂ
ਨਾਲੇ ਹਾਥ ਵੀ ਬਣੇਆ ਰੈਂਦਾ ਵਾ, ਸਲੂਨਾ ਚ ਤੇ ਤਾਨੂੰ ਪਤਾ ਕਿੱਥੇ ਈ ਇਨੀ ਕਾਮ ਆਂਦਾ ਪੇਆ ਇੰਨਾ।
ਹਮ ਪਤਾ ਕੀ ਆ ਗਰਮੀ ਐ ਨਾ, ਹੁਣ ਗਰਮੀ ਚ ਸੀਜਨ ਏਹ ਵਾਲੇ ਬੋਹੋਤ ਜਾਦਾ ਕਾਟ ਹੋ ਯਨ
ਹਮ ਗਰਮੀਆ ਚ ਤਾ ਓਦਾ ਈ ਨਈ, ਸਈ ਕੇਆ
ਹਮ ਸਈ ਗੱਲ ਏ। ਏਥੇ ਆਪਣਾ ਨੀ ਮਤਲਬ ਕਿ ਨਾ ਸ਼ੇਹਰ ਬਾਜ਼ਾਰ ਵੀ ਜਾਣਾ ਹੁੰਦਾ ਨਾ ਜਿੱਦਾ ਸਮਝ ਲਓ ਦੁਕਾਨ ਤੇ ਜਾਣਾ ਏ ਯਾ ਤੇ ਤਾ ਵੀ ਨਾ ਕੱਪੜੇ ਬਦਲਣ ਦੀ ਘੋਲ ਹੋ ਜਾਦੀ ਆ, ਘਰੇ ਅਪਾ ਸਿਰਫ ਰੇਣ ਹਣਾ ਹੁੰਦਾ ਏ ਨਾ, ਖਿਲਰ ਖੁਲਰ ਕੇ ਟੀ ਸ਼ਰਟ ਪਜਾਮੇ ਚ ਜਿੱਦਾ ਮਜੀ ਰੋ, ਬਾਹਰ ਜਾਣ ਚ ਔਖਾ ਹੋ ਜਾਂਦਾ ਏ।
ਘਰੇ ਤਾ ਆਪਾ ਏਦਾ ਲੱਗਦੇ ਜਿੱਦਾ ਪਤਾ ਨੀ ਕੀ ਮਤਲਬ ਕੀ ਮਤਲਬ ਕੀ ਅਪਾ ਕਾਰ ਦੇ ਵਿੱਚ ਹੁੰਦੇ ਵੀ ਹੈ।
ਹਾਂ। ਓਹੀ ਨਾ ਫੇਰ, ਫੇਰ ਬਾਹਰ ਜਾਣ ਜਿਦੋ ਹੁੰਦਾ ਨਾ ਉਦੋ ਫਿਰ ਹੋਰ ਤਰ੍ਹਾ ਹੁੰਦੀ ਏ ਕਿ ਹਾਂ ਕੱਪੜੇ ਪਾਣੇ ਪੈਣੇ ਹੁਣ ਏਹ ਵਾਲੇ। ਹਮ-ਹਮ ਹਾਂ ਉਹੀ ਨਾ।
ਸਭ ਤੋ ਔਖਾ ਮੈਨੂੰ ਵੀ ਕੱਪੜੇਆ ਦਾ ਈ ਦਿੱਕਤ ਹੁੰਦੀ ਏ।
ਮੈਨੂੰ ਵੀ ਏਹੀ ਗਰਮੀਆ ਚ ਜਿਆਦਾ ਏਹੀ ਲੱਗਦਾ ਔਖਾ।
ਹੋਰ ਕੀ ਐਵੇ ਈ ਕੱਪੜੇ ਬਦਲੋ, ਸਮਝ ਵੀ ਨੀ ਆਂਦਾ ਫਿਰ ਉਸ ਟੈਸ ਤੇ ਐਟ ਅ ਟੈਮ ਤੇ ਪਾਈਏ ਵੀ ਕੀ?
ਪਾਈਏ ਵੀ ਕੀ ਸਈ ਗੱਲ ਏ। ਪਾਵੇ ਹਜ਼ਾਰ ਕੱਪੜੇ ਹੋਣ ਪਤਾ ਈ ਨੀ ਲੱਗੂਗਾ ਕੀ ਪਾਣਾ ਕੀ ਨਈ? ਹਮ। ਘਾਰਦੇਆ ਨੂੰ ਕੇਹ ਦੋ ਉਹ ਵੀ ਖਿਲਾਰ ਕੇ ਰੱਖ ਦਿੰਦੇ ਏ ਤਾਡੇ ਕੋਲ ਥੋੜੇ ਕੱਪੜੇ ਐ।
ਸਈ ਕੇਆ ਏਹ ਤਾ ਹੈ, ਕਾਰ ਦੇ ਤਾ ਬੋਹ ਕੁੱਸ ਸੁਣਾ ਦਿੰਦੇ ਏਸ
ਹਾਂ ਓਹੀ ਨਾ।
ਘਾਰਦੇਆ ਨੂੰ ਏਹੀ ਹੁੰਦਾ ਏਹਨਾਂ ਤੋ ਬੋਹਤ ਕੱਪੜੇ ਏ, ਪਰ ਸਾਨੂੰ ਏਦਾ ਲੱਗਦਾ ਸਾਡੇ ਤੋਂ ਇੱਕ ਵੀ ਨੀ ਏ।
ਹੀ ਹਾਂ। ਮਤਲਬ ਕਿ ਨਾ ਜਿਦੋ ਕਿਤੇ ਜਾਣਾ ਹੋਵੇ ਨਾ, ਓਦੋ ਬਿਲਕੁਲ ਈ ਨੀ ਮਿਲਦਾ ਜੋ ਆਪਾ ਲੱਭਣਾ ਹੋਵੇ। ਹਮ, ਓਦਾ ਭਾਵੇ ਸਾਡੇ ਮੋਹਰੇ-ਮੋਹਰੇ ਘੁੰਮਦੇ ਰੇਹਣ।
ਯਾਰ ਆ ਏਹ ਦਾ ਹੈ ਬਿਲਕੁਲ ਸਈ ਕੇਆ, ਰਿਐਲਿਟੀ ਏ ਤਾ।
ਹਾਂਜੀ, ਹੋਰ ਸੁਣਾਓ?
ਹੋਰ ਬਸ ਵਧੀਆ।
ਓਕੇ, ਚਲੋ ਠੀਕ ਆ, ਫਿਰ ਮੈ ਤੁਆਨੂੰ ਕਰਦੀ ਆ ਠੇਹਰ ਕੇ।
ਓਕੇ-ਓਕੇ ਦੀਦੀ ਠੀਕ ਆ, ਠੀਕ ਏ ਜੀ ਸਤਿ ਸ਼੍ਰੀ ਅਕਾ